ਹਾਂਜੀ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ, ਸਤਿ ਸ੍ਰੀ ਅਕਾਲ। ਕਾਲ ਜੀ ਹਾਂਜੀ ਵਧੀਆ ਜੀ ਵਧੀਆ, ਤੁਸੀਂ ਸੁਣਾਓ?
ਬਸ ਵਧੀਆ ਜੀ, ਕੀ ਕਰ ਰਹੇ ਹੋ?
ਮੈਂ ਬਸ ਕੁਛ ਨੀ ਬਸ ਹੁਣੇ ਫ੍ਰੀ ਹੋ ਕੇ ਬੈਠੀ ਸੀ ਹਾਂਜੀ- ਹਾਂਜੀ। ਉਹਨੇ ਡਿਨਰ ਵਗੈਰਾ ਕੀਤਾ। ਉਹਨੇ ਬੈਠੇ ਸੀ।
ਅੱਛਾ ਜੀ, ਮੈਂ ਨਾ ਤੁਹਾਨੂੰ ਸਵੇਰ ਦੀ ਯਾਦ ਕਰ ਰਹੀ ਸੀ। ਉਹ ਨਾ ਮੈਂ ਅਹ ਮੈਂ ਨਾ ਤੁਹਾਨੂੰ ਕਈ ਵਾਰ ਨੋਟਿਸ ਕੀਤਾ ਤੁਹਾਡਾ ਫੇਸ ਨਾਲ ਬਹੁਤ ਗਲੋ ਕਰ ਰਿਹਾ ਹੁੰਦਾ ਹੈ। ਤੁਸੀਂ ਆਪਣੇ ਫੇਸ ਤੇ ਕੀ ਯੂਜ ਕਰਦੇ ਹੋ? ਮਤਲਬ ਕਿਹੜੀ ਟ੍ਰਰੀਟਮੈਂਟ ਯੂ ਕਰ ਰਹੇ ਹੋ ਤੁਸੀਂ ਆਪਣੇ ਫੇਸ ਤੇ?
ਮੈਂ ਬਾਬੂ ਆਪਣੇ ਫੇਸ ਤੇ ਉਹ ਮੇਰਾ ਇੰਸਟੈਂਟ ਕੇਅਰ ਹੈ ਨਾ ਪ੍ਰੋਡਕਟ ਤਿ ਤਨ ਉਹ ਯੂਜ ਕਰ ਰਹੀ ਸੀ, ਕਿਉਂਕਿ ਗਰਮੀ ਬਹੁਤ ਹੈ ਨਾ ਤੇ ਟਾਈਨਿੰਗ ਵਗੈਰਾ ਹੋ ਜਾਂਦੀ ਹੈ ਕੁਝ ਮੇਰਾ ਹੈ ਕਿ ਬਈ ਬਾਹਰ ਵਗੈਰਾ ਦਾ ਥੋੜ੍ਹਾ ਜਿਹਾ ਜ਼ਿਆਦਾ ਕੰਮ ਹੈ ਤੇ ਫਿਰ ਉਸ ਤੋਂ ਬਾਅਦ ਮਤਲਬ ਬ ਬਹੁਤ ਜ਼ਿਆਦਾ ਟੈਨਿੰਗ ਹੋ ਗਈ ਸੀ ਤੇ ਮੈਂ ਉਹ ਫਿਰ ਡੀਟੈਨ ਯੂਜ ਕੀਤਾ ਸੀ।
ਅੱਛਾ- ਅੱਛਾ ਉਹ ਕੀਮ ਵਗੈਰਾ ਐ, ਹਾਂਜੀ। ਮਤਲਬ ਕਿ ਆ ਕਿ ਨ ਮੈਂ ਕੋਈ ਵੀ ਯੂਜ ਕਰ ਸਕਦਾ ਹੈ?
ਹਾਂਜੀ -ਹਾਂਜੀ ਕੋਈ ਵੀ ਯੂਜ ਕਰ ਸਕਦਾ ਹੈ, ਐਨੀ ਪਰਸਨ ਮਤਲਬ ਟਵੰਟੀ ਤੋਂ ਲੈ ਕੇ ਟਵੰਟੀ ਪਲੱਸ ਅਬਵ ਜੋ ਕੋਈ ਕੋਈ ਵੀ ਯੂਜ ਕਰੇ ਉਹਨੂੰ ਕੋਈ ਦੀਕ
ਅੱਛਾ -ਅੱਛਾ ਮਤਲਬ ਇਹਨੂੰ ਰੈਗੂਲਰ ਹੀ ਯੂਜ ਕਰਨਾ ਹੈ ਇਆ
ਨਹੀਂ- ਨਹੀਂ ਰੈਗਲਰਲੀ ਨਹੀਂ ਵਨ ਵੀਕ ਵਨ ਵੀਕ ਵਿੱਚ ਦੋ ਵਾਰੀ।
ਅੱਛਾ -ਅੱਛਾ ਹਫ਼ਤੇ ਚ ਦੋ ਵਾਰ ਤੁਸੀਂ ਯੂਜ ਕਰਨਾ ਅੱਛਾ- ਅੱਛਾ। ਤੇ ਹੋਰ ਵੀ ਕੋਈ ਤੁਸੀਂ ਕਰੀਮ ਯੂਜ ਕਰਦੇ ਹੀ ਹੋਣੇ ਹੋ ਕਿਉਂਕਿ ਤੁਹਾਡਾ ਫੇਸ ਸੱਚੀ ਬਹੁਤ ਗਲੋ ਕਰ ਰਿਹਾ ਹੁੰਦਾ ਅਲੱਗ ਹੀ ਦਿਖਦਾ ਹੁੰਦਾ ਕਿਉਂਕਿ ਕੁਛ ਤੇ ਟੀਟਮੈਂਟ ਚੱਲਹੀ ਵਧੀਆ ਜੀ।
ਹਾ- ਹਾ ਨਹੀਂ ਏਦਾਂ ਦਾ ਨਹੀਂ ਹੈ ਬਾਕੀ ਹਾਂ ਕਿ ਜਿੱਦਾਂ ਹੁਣ ਗਰਮੀ ਹੈ ਤੇ ਥੋੜਾ ਰਾਈਸ ਵਾਟਰ ਵੋਸ਼ ਫੇਸ ਵੋਸ਼ ਯੂਜ ਕਰ ਲਿਆ। ਨਾਈਟ ਕਰੀਮ ਲਗਾ ਲੀ ਲਈ ਥੋੜਾ ਜਿਹਾ। ਬਸ ਇਹੀ ਕੁਝ ਹੈ, ਹੋਰ ਤੇ ਨੋਰਮਲ ਏਦਾਂ ਦੇ ਨੀ ਹੈ ਕਿ ਸਪੈਸ਼ਲ ਕੁਝ ਟ੍ਰਰੀਟਮੈਂਟ ਵਗੈਰਾ ਲੈ ਇਹੀ ਨੋਰਮਲ ਐ।
ਪਤਾ ਕਿ ਐਕਚਲ਼ੀ ਨਾ ਗਰਮੀ ਕਾਰਨ ਮੇਰਾ ਇੰਨਾ ਟੈਨਿਕ ਹੋ ਰੱਖਿਆ ਨਾ ਫੇਸ ਮਤਲਬ ਕਿ ਦੇਖਲੋ, ਹਜੇ ਅਸੀਂ ਨਾ ਬਾਹਰ ਵੀ ਨੀ ਨਿਕਲਦੇ, ਹਜੇ ਅਸੀਂ ਅਸੀਂ ਅੰਦਰ ਹੀ ਰਹਿੰਦੇ ਆ, ਬਿਲਕੁਲ ਹੀ ਅੰਦਰ ਰਹਿੰਦੇ ਆ, ਬਲਕਿ ਦੇਖੋ ਪੰ ਪੱਖਾ ਚੱਲ ਰਿਹਾ ਸਭ ਕੁਝ ਠੰਡੀ ਹਵਾ ਐ ਸਭ ਕੁਝ, ਲੇਕਿਨ ਫਿਰ ਵੀ ਇੰਨਾ ਮਤਲਬ ਕਾਲਾ ਹੋ ਜਾਂਦਾ ਨਾ ਫੇਸ ਅ ਮਤਲਬ ਫਿਰ ਇੱਦਾਂ ਫੀਲ ਆਦੀ ਐ, ਕਿ ਇਸ ਤੋਂ ਵਧੀਆ ਅਸੀਂ ਬਾਹਰ ਜਿੱਦਤੇ ਘੁੰਮ ਰਹੇ ਆ, ਉਹੀ ਠੀਕ ਸੀ ਸਾਡੇ ਲਈ। ਉੱਥੇ ਜਦ ਆਪਾਂ ਮਤਲਬ ਕਿ ਅੱਪ ਡਾਊਨ ਕਰਦੇ ਹੁੰਦੇ ਆ ਨਾ ਤਾਂ ਫਿਰ ਇੱਦਾਂ ਲੱਗਦਾ ਵੀ ਹਾਂ ਥੋੜਾ ਜਿਹਾ ਹੈ, ਫੇਸ ਦਿਖ ਰਿਹਾ ਆ, ਅੰਦਰ ਰਹਿ- ਰਹਿ ਕੇ ਤੇ ਇੰਨਾ ਹੀ ਕਾਲਾ ਹੋ ਗਿਆ ਫੇਸ, ਮਤਲਬ ਯਾ ਤੇ ਗਰਮੈਸ਼ ਇੰਨੀ ਅੰਦਰੋਂ ਨਿਕਲ ਰਹੀ ਐ। ਪਤਾ ਨੀ ਕੀ ਹੋ ਰਿਹਾ ਇਹ ਹੈ, ਤੇ ਉਸਦੇ ਦਿਨ ਹਾਂਜੀ।
ਤੁਸੀਂ ਨਾ ਏਦਾਂ ਕਰ ਸਕਦੇ ਉ, ਕਿ ਤੁਸੀਂ ਸਨਸਕ੍ਰਰੀਨ ਯੂਜ ਕਰ ਸਕਦੇ ਹੋ, ਸਨਸਕ੍ਰਰੀਨ ਲਗਾ ਕੇ ਨਾ ਤਾਂ ਬਾਹਰ ਨਿਕਲਿਆ ਕਰੋ, ਅਗਰ ਤੁਹਾਡੇ ਦੀ ਐਵੇਂ ਦੀ ਕੁਝ ਪ੍ਰੋਬਲਮ ਹੋਈ ਨਾ, ਤੇ ਸਨਸਕ੍ਰਰੀਨ ਲਗਾ ਕੇ ਨਿਕਲਿਆਂ ਕਰੋ।
ਮੈਂ ਨਾ ਇੱਕ ਵਾਰ ਸਨਸਕ੍ਰਰੀਨ ਲਗਾ ਲਿੱਤੀ ਸੀ। ਮੈਂ ਹੁਣ ਮੇ ਅ ਡੇਟ ਵਗੈਰਾ ਵੀ ਸਹੀ ਸੀ, ਐਕਸਪਾਇਰੀ ਵੀ ਨਹੀਂ ਸੀ ਉਹ। ਤੇ ਜਦ ਮੈਂ ਲਗਾਈ ਤੇ ਨਾ ਉਹਦੇ 'ਚ ਪਤਾ ਕੀ ਹੋਇਆ, ਮੇਰੇ ਨਾ ਵਨ ਸਾਈਡਡ ਤੇ ਠੀਕ ਰਿਹਾ ਆ, ਮੂੰਹ ਦਾ ਇੱਕ ਪਾਸਾ ਤਾਂ ਠੀਕ ਸੀ, ਲੇਕਿਨ ਦੂਜੇ ਪਾਸੇ ਨਾ ਗੱਲ ਤੇ ਇੱਕ ਦਮ ਲਾਲ- ਲਾਲ ਜੇ ਪਤਾ ਨੀ ਕੀ ਹੋ ਗਿਆ, ਇੱਕੋਦਮ ਇਹਨੂੰ ਰੀਐ ਕਰਗੀ, ਤੇ ਉਹਦਾ ਸਾਰਾ ਇਫੈਕਟ ਮੇਰੀ ਅੱਖ ਤੇ ਵੀ ਹਾਂਜੀ, ਇਫੈਕਟ ਅੱਖ ਤੇ ਵੀ ਆ ਗਿਆ, ਇੱਕੋ ਪਾਸੇ।
ਅੱਛਾ।
ਸਈ ਸੀ ਲੇਕਿਨ ਦੂਜੇ ਪਾਸੇ ਮੇਰੇ ਲਾਲ ਲਾਲ ਹੋ ਗਿਆ ਫੇਸ। ਅੱਖ ਤੇ ਵੀ ਅੱਖ ਚ ਨਾ ਮੈਨੂੰ ਲੜ ਲੜਨ ਜੀ ਲੱਗ ਗੀ ਮੈਨੂੰ, ਜਲਣ ਜਿ ਹੋਣ ਲੱਗ ਗੀ, ਫਿਰ
ਉਦੇ ਵਿੱਚ ਯਾ ਤੇ ਕੁਛ ਜ਼ਿਆਦਾ ਕੈਮੀਕਲ ਵਗੈਰਾ ਹੋਏਗਾ, ਕਿ ਰੀਐਕਸ਼ਨ ਵਗੈਰਾ ਕਰ ਗਿਆ ਤਾਡੀ ਸ ਕੀਨ ਨੂੰ ਕੁਛ ਏਦਾਂ ਦਾ ਈ ਹੋਏਗਾ ਏਦਾਂ ਹੋਣਾ ਤੇ ਨੀ ਚਾਈਦਾ। ਅਗਰ ਹੋਂਦਾ ਤੇ ਦੋਨੋ ਦੋਨੋ ਪਾਸੇ ਹੁੰਦਾ ਫਿਰ ਇੱਕ ਪਾਸੇ ਤੇ ਨੀ ਹੋਨਾ ਚਾਈਦਾ ਸੀ।
ਨਾ ਮੈਮ, ਇੱਕੋ ਪਾਸੇ ਹੋਇਆ ਸੀ ਬਲਕਿ ਓਈ ਕਰੀਮ ਮੇਰੀ ਭੈਣ ਨੇ ਵੀ ਲਗਾਈ ਸੀ ਲੇਕਿਨ ਓਦਾ ਬਿਲਕੁਲ ਠੀਕ ਸੀ ਫੇਸ ਓਨੂੰ ਕੁਛ ਨੀ ਹੋਇਆ। ਮੇਰੀ ਸਿਰਫ਼ ਇੱਕੋ ਪਾਸੇ ਯਾ ਤੇ ਫਿਰ ਏਦਾਂ ਹੋ ਸਕਦਾ ਐ। ਕਿ ਓ ਚੀਜ਼ ਮੈਨੂੰ ਨਈ ਸੁਟ ਕੀਤੀ ਕਿਉਂਕਿ ਮੇਰੀ ਸ ਕਿਨ ਜੇ ਨਾ ਜ਼ਿਆਦਾ ਈ ਜੇੜਾ ਸੋਫਟ ਸੈਂਸੀਟਿਵ ਜਿ ਹੈਗੀ ਐ ਕੁਝ ਜਿ ਕਿ ਮੈਂ ਕਦੇ ਕੁਛ ਲਗਾਂਦੀ ਤੇ ਹੈਗੀ ਨੀ ਫੇਸ ਤੇ ਨਾ ਕਰੀਮ ਵੀ ਯੂਜ਼ ਨੀ ਕਰਦੀ। ਤੇਆਂ ਕਰ ਕਿੰਨਾ ਓ ਮੈਨੂੰ ਬੌਤ ਜ਼ਿਆਦਾ ਰਿਐਕਟ ਕ ਕਰ ਗਿਆ ਓ ਮੈਨੂੰ ਚੀਜ਼। ਤਾਂ ਕਰਕੇ ਫੇਰ ਮੈਂ ਸਨਸਕਰੀਨ ਦਾ ਤੇ ਬਿਲਕੁਲ ਮੈਂ ਨਾਮ ਈ ਨੀ ਲੈਂਦੀ ਬੀ ਮੈਨੂੰ ਏਦਾਂ ਲੱਗਦੈ ਕਿ ਸ਼ੈਦ ਓ ਮੇਰੀ ਸੀਕੀਨ ਤੇ ਨਾ ਅ ਸੁਟ
ਸੂਟ ਨੀ ਕਰਦੀ, ਨਈ ਕੋਈ ਨੀ ਤੁਸੀ, ਤੁਸੀ ਇੱਕ ਵਾਰ ਅਗਰ ਤਾਡਾ ਦਿਲ ਮੰਨੇ ਤੇ ਮੇਰਾ ਤੁਸੀ ਡੀਟੈਨ ਯੂਜ ਕਰਕੇ ਦੇਖੋ ਇੱਕ ਇੱਕ ਵਾਰ, ਅਗਰ ਤਾਨੂੰ ਲੱਗਦਾ ਏ ਕੁਛ ਇਫੈਕਟ ਤੇ ਫੇਰ ਤੁਸੀ
ਹੂੰ। ਐ ਜੋ ਡੀਟਨ ਐ ਤੁਸੀ ਘਰ ਹੀ ਬਣਾਂਦੇ ਓ? ਮਤਲਬ ਕਿ ਏਦੇ ਚ ਸੇਲਸ ਵਗੈਰਾ ਕਿੱਦਾਂ ਕਿੱਥੇ ਦੀ ਹੈ ਮਤਲਬ ਕਿੱਥੇ ਬਣਦਾ ਏ ਚੀਜ਼?
ਐ ਮੇਰਠ ਦ ਮਨਦਾ ਐ ਮੇਰੀ ਨਨਾਨ ਹੈਗੀ ਐ ਨਾ। ਓ ਬਣਾਂਦੇ ਨੇ, ਉਨਾਂ ਦੀ ਮੈਨੂਫੈਕਚਰਿੰਗ ਐ। ਹਾਂਜੀ, ਉਨਾਂ ਦੀ ਮੈਨੂਫੈਕਚਰਿੰਗ ਐ। ਤੇ ਇੰਸਟੈਂਟ ਕੇਅਰ ਦੇ ਨਾਮ ਤੋ ਹੈ ਬਿਊਟੀ ਪ੍ਰੋਡਕਟਸ ਨੇ ਉਨਾਂ ਦੇ ਬਹੁਤ ਵ ਦੀਆ ਓਸਮ ਰਿਜ਼ਲਟ ਆ ਰੇ ਨੇ।
ਅੱਛਾ ਅੱਛਾ।
ਤੇ ਉਨਾਂ ਨੇ ਹਾਂਜੀ ਡੀ ਟੈਨ, ਓਦੇ ਵਿੱਚ ਸਭ ਤੋਂ ਪੈਲੇ ਹੈ ਕਲੀਨਅਪ। ਤੁਸੀ ਕਲੀਨ ਕਰਨਾ ਏ ਆਪਣਾ ਫੇਸ, ਠੀਕ ਐ, ਓਸ ਤੋਂ ਬਾਅਦ ਫੇਰ ਓਹੀ ਹੈ। ਫੇਸ ਪੈਕ ਔਰ ਕੀ ਨਾਮ ਏ ਡੀਟੈਨ ਪੈਕ। ਲਾਸਟ ਚ ਓ ਮਤਲਬ ਐਵੇਂ ਦਾ ਤੁਆਨੂੰ ਗਲੋ ਦੇਗਾ ਜਿੱਦਾਂ ਤੁਸੀ ਫੇਸ਼ੀਅਲ ਕਰਾ ਕੇ ਆਏ ਓ ਏਦਾਂ ਦਾ ਗਲੋ ਆਂਦਾ ਏ ਤਾਂ ਹੋ ਸਕਦੈ ਤੁਸੀ ਤਾਂ ਹੀ ਨੋਟ ਟਿਸ ਕੀਤਾ ਹੋਏ ਮੇਰੇ ਫੇਸ ਤੇ ਕਿ ਬਈ
ਹੁੰ ਹੁੰ ਹੁੰ ਹੁੰ। ਐ ਚੀਜ਼ ਤੁਸੀ ਮਤਲਬ ਆਪਾਂ ਅ ਘਰ ਹੀ ਯੂਜ ਕਰ ਸਕਦੇ ਆਂ ਏਂਝ ਤੇ ਨੀ ਐ ਵੀ ਸਾਨੂੰ ਆਪਾਂ ਪ੍ਰੋਡਕਟ ਲੈ ਲੀਏ ਤੇ ਸਾਨੂੰ ਏਨੂੰ ਯੂਜ ਕਰਨ ਵਾਸਤੇ ਕੋਈ ਅਲੱਗ ਜਿਆ ਬੰਦਾ ਚਇ ਦੇਖੋ ਓਦੇ ਵਾਸਤੇ ਤੇ ਦੇਖੋ ਫਿਰ ਦੁਬਾਰਾ ਪੈਸੇ ਲੱਗ ਜਾਣਗੇ।
ਨਈ ਨਈ ਨਈ ਕੋਈ ਵੀ ਯੂਜ ਕਰ ਸਕਦਾ ਏ ਏਦਾਂ ਤੇ ਕੋਈ ਨੀ ਐ ਤੁਸੀ ਘਰ ਆਪਣੇ ਆਪ ਈ ਬੰਦਾ ਇਸਟੈਪ ਬਾਈ ਸਟੈਪ ਐਸਾ ਕੁਛ ਨੀ ਐ। ਕਿ ਹਾਂ ਸਪੈਸ਼ਲ ਕੁਛ ਤਾਨੂੰ ਟਰੀਟਮੈਂਟ ਲੈਨੈ। ਏਦਾਂ ਦਾ ਨਈ ਐ ਔਰ ਹੈ ਵੀ ਵੱਡੀ ਪੈਕਿੰਗ ਮਤਲਬ ਤਾਡਾ ਘੱਟੋ ਘੱਟ ਇੱਕ ਇੱਕ ਤੁਆਡੀ ਐ ਸਮਰ ਤੇ ਨਿਕਲ ਈ ਜਾਏਗੀ ਗਰਮੀਆਂ ਤੁਆਡੀ ਨਿਕਲ ਈ ਜਾਣਗੀਆਂ।
ਅੱਛਾ ਅੱਛਾ ਮਤਲਬ ਓ ਲਿਮਿਟਿਡ ਈ ਯੂਜ ਕਰਨਾ ਹੋਏਗਾ। ਤਾਨੂੰ ਮਤਲਬ ਓ ਦੱਸਣ ਓ ਤੇ ਚਲੋ ਤੁਸੀ
ਹਫ਼ਤੇ ਚ ਦੋ ਵਾਰੀ ਬਸ ਜ਼ਿਆਦਾ ਨੀ।
ਅੱਛਾ- ਅੱਛਾ ਉਹ ਤਾਂ ਚਲੋ ਦਸ ਤੁਸੀਂ ਵੀ ਦੱਸਦੋ ਕਿ ਕਿੰਨਾ ਮੈਂਟੀਰੀਅਲ ਆਪਣੇ ਹੱਥ ਵਿੱਚ ਲੈਣਾ ਹੈ। ਤੇ ਕਿੰਨਾ ਨਹੀਂ ਲੈਣਾ, ਹਨਾ।
ਤੇ ਜ਼ਿਆਦਾ ਨਹੀਂ ਲੱਗਦਾ ਬਿਲਕੁਲ ਥੋੜਾ ਜਿਹਾ ਲੱਗਦਾ, ਕੋਈ ਨੀ ਤੁਸੀਂ, ਹਾਂ ਤੁਸੀਂ ਅਗਰ ਤੁਸੀਂ ਚਾਹੁੰਦੇ ਹੋ ਕਿ ਬਈ ਮੈਂ ਤੁਹਾਨੂੰ ਕਰਾਂ, ਤੇ ਤੁਸੀਂ ਚਾਹੇ ਮੇਰੇ ਕੋਲ ਆ ਜਾਣਾ ਇੱਕ ਵਾਰ ਪਹਿਲੇ ਮੇਰੀ ਯੂਜ਼ ਕਰਕੇ ਦੇਖਣਾ ਜੇ ਤੁਹਾਨੂੰ, ਰਿਜਲਟ ਵਧੀਆ ਲੱਗਿਆ ਤੇ ਫੇਰ ਤੁਸੀਂ ਆਪਣੀ ਪਰਚੇਜ਼ ਕਰ ਲੈਣਾ।
ਹਾਂ ਨਹੀਂ- ਨਹੀਂ ਮੈਂ ਲੈ ਕੇ ਆਉਗੀ ਇੱਕ ਵਾਰ ਮੈਂ ਤੁਹਾਡਾ ਯੂਜ ਕਰਕੇ ਦੇਖ ਲਾਂਗੀ ਨਾ ਵੀ ਇਹਦੇ, ਦੇਖੋ ਅਹ ਆਪਣਾ ਤਾਂ ਆਪਾਂ ਕਰ ਹੀ ਸਕਦੇ ਹਾਂ।
ਹਾਂਜੀ- ਹਾਂਜੀ ਪਰ ਇੱਕ ਗੱਲ ਦੱਸਾਂ- ਇੱਕ ਗੱਲ ਦੱਸਾਂ ਐ ਤੁਹਾਨੂੰ- ਨੂੰ ਮਾਰਕੀਟ ਵਿੱਚ ਕਿੱਥੇ ਨਹੀਂ ਮਿਲੇਗਾ ਐ। ਇਹ ਸਾਡੇ ਕੋਲ ਹੀ ਮਿਲੇਗਾ ਹਾਂਜੀ, ਨਾ ਤੇ ਤੁਹਾਨੂੰ ਕਿੱਥੇ ਮਾਰਕੀਟ ਚ ਆਨਲਾਈਨ ਵੀ ਨਹੀਂ ਮਿਲੇਗਾ ਔਰ ਨਾ ਹੀ ਕਿਸੇ ਸ਼ੋਪ ਤੇ ਮਿਲੇਗਾ। ਓਨਲੀ ਪਾਰਲਰ ਤੇ ਹੀ ਅਸੀਂ ਡਿਸਟਰੀਬਿਊਟ ਕਰਨੇ ਹਾਂ ਇਹਨੂੰ।
ਅੱਛਾ- ਅੱਛਾ ਸੇਲ ਹੀ ਸਿਰਫ ਮਤਲਬ ਪਾਰਲਰ ਵਗੈਰਾ- ਹੁੰਦੀ ਹੈ ਇਹਦੀ ਤੇ ਕੋਈ ਵੀ ਪਾਰਲਰ ਚ ਆਪਾਂ ਜਾ ਕੇ ਲੈ ਸਕਦੇ ਹਾਂ।
ਹਾਂ ਪਾਰਲਰ ਤੇ ਅਸੀਂ ਸਾਰਾ ਕਵਰ ਕਰਨੇ ਆ ਨਾ ਆਸ- ਪਾਸ ਦੇ ਜਿੰਨੇ ਵੀ ਹੈ। ਪਾਰਲਰ ਤੇ ਤੁਹਾਨੂੰ ਮਿਲ ਜੇਗਾ ਬਾਕੀ ਹਾਂ ਸੈਲੂਨ ਵਗੈਰਾ ਨੇ ਉੱਥੇ ਨਹੀਂ ਮਿਲੇਗਾ। ਸਲੂਨ 'ਤੇ ਨਹੀਂ, ਅਸੀਂ ਦਿੰਦੇ।
ਹਾਂਜੀ, ਨਹੀਂ ਉੱਥੇ ਤਾਂ ਚਲੋ ਅਸੀਂ ਜਾਂਦੇ ਵੀ ਨਹੀਂ ਹੈਗੇ। ਅੱਛਾ ਜੀ ਤੁਸੀ ਜਾਂਦੇ ਹੀ ਨੀ। ਸੈਲੂਨ ਵਗੈਰਾ ਅਸੀਂ ਤੇ ਸਿਰਫ, ਪ ਪਾਰਲਰ ਵੀ ਬਹੁਤ ਹੀ ਰੇਅਰ ਜਾਂਦੇ ਸੀਂ, ਕਿਸੇ ਕੁਝ ਯੂਜ ਕੀਤਾ ਹੀ ਨਹੀਂ ਕਦੇ।
ਹੂੰ -ਹੂੰ।
ਤੇ ਫੇਰ, ਕਿੱਦਾਂ ਅਸੀਂ ਵੀ ਚਲੇ ਜਈਏ ਪਾਰਲਰ ਵਗੈਰਾ।
ਹੂੰ -ਹੂੰ ਨਹੀਂ ਉਹ ਤੇ ਗੱਲ ਉਹ ਤੇ ਗੱਲ ਹੈ, ਬਸ ਪਾਰਲਰ ਤੇ ਇਹੀ ਹੁੰਦਾ ਹੈ। ਮੇਨ ਚਲੋ, ਕਿ ਜਿਵੇਂ ਕੋਈ ਮੈਰਿਜ ਵਗੈਰਾ ਹੋ ਗਈ ਤਾਂ ਚਲੋ ਬੰਦਾ। ਤਿਆਰ ਹੋਣ ਚਲਾ ਗਿਆ ਯਾ- ਕੁਛ ਹੈ, ਮੇਕਅੱਪ ਵਗੈਰਾ ਵਾਸਤੇ, ਥੋੜਾ ਕੁੜੀਆਂ ਦਾ ਇਹੀ ਹੋ ਜਾਂਦਾ ਹੈ ਕਿ ਮੇਕਅਪ। ਚਲੋ ਸੋਨਾ ਜਿਹਾ ਲੱਗੇ, ਜਿੱਦਾਂ ਹੁਣ ਤੁਹਾਡੀ ਭੂਆ ਦੀ ਕੁੜੀ ਦਾ ਵਿਆਹ ਆ ਰਿਹਾ। ਤੇ ਤੁਸੀਂ ਪਹਿਲੇ ਤੁਹਾਡੇ ਕਹਿ ਰਹੇ ਹੋ। ਤੁਸੀਂ ਕਹਿ ਰਹੇ ਹੋ ਮੇਰੀ ਸਕਿਨ ਬੜੀ ਖਰਾਬ ਹੋ ਰਹੀ ਹੈ, ਫੇ-
ਹੂੰ- ਹੂੰ, ਹੂੰ-ਹੂੰ।
ਤੁਸੀਂ ਡੀਟਾ ਨ ਯੂਜ ਕਰੋ।
ਠੀਕ ਹੈ, ਜੀ। ਹੈਲੋ ਹਾਂਜੀ- ਹਾਂਜੀ। ਤੇ ਇਸ ਤੋਂ ਇਲਾਵਾ ਹਜੇ ਸਾਨੂੰ ਕੋਈ ਕਰੀਮ ਵਗੈਰਾ ਵੀ ਯੂਜ ਕਰਨੀ ਪਏਗੀ ਇਸ ਤੋਂ ਇਲਾਵਾ?
ਇਸ ਤੋਂ ਇਲਾਵਾ ਤੁਸੀਂ ਨਾਈਟ ਕਰੀਮ ਯੂਜ ਕਰ ਸਕਦੇ ਹੋ ਜਿੱਦਾਂ ਤੁਸੀਂ ਹੁਣ ਰਾਈਸ ਨਾਈਟ ਕਰੀਮ ਯ ਯੂਜ ਕਰੋ ਰਾਤੀ ਉਹਦੇ ਨਾਲ ਵੀ ਕਾਫੀ ਕਵਰਿੰਗ ਹੋਏਗੀ ਤੁਹਾਡੀ।
ਤੇ ਸਾਬੁਨ ਫੇਸ ਦੇ ਸਾਬੁਨ ਕੋਈ ਵੀ ਯੂਜ ਕਰ ਸਕਦੇ ਅਸੀਂ?
ਨਹੀਂ- ਨਹੀਂ ਬਾਬੂ ਸਾਬਣ ਤੇ ਬਿਲਕੁਲ ਬਹੁਤ ਜ਼ਿਆਦਾ ਕੈਮੀਕਲ ਹੁੰਦਾ ਸਾਬਣ ਦੇ ਵਿੱਚ ਤੇ ਉਹ ਤੇ ਅਸੀਂ ਕਹਿੰਦੇ ਹੀ ਨੀ, ਪ੍ਰੋਵਾਈਡ ਹੀ ਨਹੀਂ ਕਰਦੇ ਕਿ ਹਾਂ ਤੁਸੀਂ ਸਾਬਣ ਲਾਓ। ਸਾਬੁਨ ਵਿੱਚ ਤੇ ਬਹੁਤ ਜ਼ਿਆਦਾ ਕੈਮੀਕਲ ਹੁੰਦਾ ਬਾਬੂ।
ਅੱਛਾ ਫੇਸ ਤੇ ਸਾਨੂੰ ਸਾਬੁਨ ਨਹੀਂ ਲਗਾਉਣਾ ਚਾਹੀਦਾ?
ਏਦਾਂ। ਫ਼ਿਰ ਤੁਸੀਂ ਘਰ ਆ, ਅੱਠ। ਕੇ ਉਹਦਾ ਪੇਸਟ ਬਣਾਂ ਕੇ ਲਗਾ ਸਕਦੇ ਹੋ, ਉਹ ਜ਼ਿਆਦਾ ਬੈਟਰ ਹੈਂ ਤੁਹਾਡੇ ਫੇਸ ਲਈ।
ਅੱਛਾ- ਅੱਛਾ ਕਿੱਦਾਂ ਆਟੇ ਦਾ।
ਹਾਂਜੀ।
ਅੱਛਾ ਆਟੇ ਦਾ ਪੇਸਟ ਲਗਾ ਪੇਸਟ ਬਣਾ ਕੇ
ਚਾਵਲ- ਚਾਵਲ ਦਾ ਆਟਾ ਬਾਬੂ ਚਾਵਲ ਦਾ ਆਟਾ ਚਾਵਲ- ਚਾਵਲ ਪੇਸਟ ਬਣਾਂ ਕੇ ਨਾ ਮਿਕਸੀ ਚ ਪੀਸ ਕੇ ਉਹਨੂੰ ਬਰੀਕ- ਬਰੀਕ ਤ ਬਿਲਕੁਲ ਪ ਆਟੇ ਵਰਗਾ ਬਣਾ ਲਓ ਉਹਨੂੰ
ਦੁੱਧ ਵਿੱਚ ਕਰੀਏ ਇਹਨੂੰ ਯਾ ਪਾਣੀ ਵਿੱਚ।
ਉਹ ਤੁਹਾਡੀ ਸਕਿੰਨ ਦੇ ਅਕੋਰਡਿੰਗ ਹੈ ਜਿੱਦਾਂ ਤੁਸੀਂ ਆ ਤੁਹਾਡੀ ਅਗਰ ਈ ਸਕਿੰਨ ਜ਼ਿਆਦਾ ਡਰਾਈ ਹੈ ਤੇ ਫ਼ਿਰ ਤੁਸੀਂ -ਫ਼ਿਰ ਤੁਸੀਂ ਉਹਦੇ ਵਿੱਚ ਲਗਾਂ ਸਕਦੇ ਹੋ ਕੱਚੇ ਦੁੱਧ ਵਿੱਚ। ਅਗਰ ਤੁਹਾਡੀ ਨੋਰਮਲ ਹੈ ਫ਼ੇਰ ਤੇ ਸਿੰਪਲ ਪਾਣੀ ਚ ਵੀ ਲਗਾ ਸਕਦੇ ਹੋ।
ਠੀਕ ਹੈ- ਠੀਕ ਹੈ -ਠੀਕ ਹੈ ਚਲੋਂ, ਅੱਜ ਫੇਰ ਮੈਂ ਐਹੀ ਕਰਦੀ ਹਾਂ ਕਿਉਂਕਿ ਕਿ ਨਾ ਮੈਂ ਬਹੁਤ ਜ਼ਿਆਦਾ ਹੋ ਰਹੀ ਸੀ ਟੈਨਿਕ ਫੇਸ ਤੇ ਮੈਂ ਕਿਹਾ ਮੈਂ ਚਾ ਜੀ ਨਾਲ ਹੀ ਗੱਲ ਕਰਾਂਗੀ, ਵੀ ਤੁਸੀਂ ਕੀ ਯੂਜ ਕੀਤਾ ਸੀ ਭਾਬੀ ਜੀ ਨਾਲ
ਹਾਂਜੀ- ਹਾਂਜੀ ਕੋਈ ਨੀ ਤੁਸੀਂ ਤੁਸੀਂ ਇੱਕ ਵਾਰ ਪਹਿਲੇ ਐ ਕਰਕੇ ਦੇਖੋ, ਜਿੱਦਾਂ ਮੈਂ ਤੁਹਾਂਨੂੰ ਦੱਸਿਆਂ ਅਗਰ ਉਸ ਉਸ ਤੋਂ ਬਾਅਦ ਨਹੀਂ ਫ਼ਰਕ ਪੈਂਦਾ, ਫ਼ੇਰ ਤੁਸੀਂ ਮੇਰਾ ਡੀਟੈਨ ਯੂਜ ਕਰਕੇ ਦੇਖਣਾ। ਉਹਦੇ ਨਾਲ ਤਾਂ ਸ਼ਿਓਰ ਲੀ ਹੀ ਤੁਹਾਂਨੂੰ ਫ਼ਰਕ ਪੈ ਜਾਏਗਾ, ਇੱਦਾਂ ਦੀ ਨਹੀਂ
ਹੂੰ। ਚਲੋਂ ਠੀਕ ਹੈ, ਚਾਚੀ ਜੀ ਹਾਂਜੀ ਠੀਕ ਹੈ। ਧੰਨਵਾਦ ਜੀ।
ਓਕੇ ਹਾਂਜੀ- ਹਾਂਜੀ ਸਤਿ ਸ਼੍ਰੀ ਅਕਾਲ।
ਓਕੇ ਸਤਿ ਸ਼੍ਰੀ ਅਕਾਲ ਜੀ।